ਹੈਲੋ ਹਾਂਜੀ, ਸਸਿ ਸ੍ਰੀ ਕਾਲ ਜੀ
ਹੈਲੋ
ਹੈਲੋ ਸਿ ਸ੍ਰੀ ਕਾਲ ਜੀ ਹੈਲੋ ਹਾਂਜੀ, ਸਾਛੀ ਕਾਲ ਜੀ
ਸਸਿ ਸ੍ਰੀ ਕਾਲ ਜੀ ਹੋਰ ਕੀ ਹਾਲ ਚਾਲ ਏ। ਠੀਕ
ਵਧੀਆ ਜੀ ਤੁਸੀਂ ਦੱਸੋ
ਬਸ ਕੁਛ ਨਹੀਂ ਬੈਠੇ ਹੋਏ ਸੀ ਫਸ ਫਸ ਰੇਸੀ ਹੋਰ ਤੁਸੀਂ ਦੱਸੋ ਕੀ ਹਾਲ ਚਾਲ ਏ ਹੋਰ ਦੱਸ ਸਕੀਤ ਸੁਣਾਓ।
ਬਸ ਕੁਛ ਨੀ ਮੈਂ ਵੀ ਏਦਾਂ ਹੀ ਬੈਠੀ ਸੀ, ਬ੍ਰੇਕਫਾਸਟ ਕਰ ਰਹੀ ਸੀ, ਤੁਸੀਂ ਕੀ ਬਣਾਯਾ ਅੱਜ ਬ੍ਰੇਕਫਾਸਟ ਚ
ਬ੍ਰੇਕਫਾਸਟ ਵਿੱਚ ਅਸੀਂ ਲੋ ਅਸੀਂ ਲੋਗ ਪੋਹਾ ਬਣਾਯਾ ਐ। ਪੋਹਾ ਬਣਾਯਾ ਔਰ ਜਲੇਬੀ ਹ
ਵਾਹ! ਚਲੋ ਵਧੀ ਵਧੀਆ। ਸਵੇਰੇ ਸਵੇਰੇ ਜਲੇਬੀਆਂ ਖਾ ਰਿਹੇ ਓ
ਹਾਂ ਪੇਕੇ ਆਓ ਆ।
ਓਕੇ।
ਬਸ ਮੰਮਾ ਨੇ ਬਣਾਈ ਹੈ।
ਅੱਛਾ ਜਲੇਬੀ ਤੋਂ ਬਾਹਰੋਂ ਲਾਏ ਹੋਣੇ ਕੀ ਘਰੇ ਬਣਾਈ ਆ।
ਨਹੀਂ ਨਹੀਂ ਬਾਹਰੋਂ ਲੈਣੇ ਕਰਨ ਨੀ ਬਣਾਈਗੀ ਪੋਹੇ ਘਰ ਬਣਾਏ ਨੇ ਪੋਆ। ਪੋਹਾ ਘਰ ਬਣਾਇਆ। ਅ ਹਾਂਜੀ ਪੋਹਾ ਅਸੀਂ ਲੋਕ ਬਣਾਉਦੇ ਹਾਂ। ਤਿੰਨ ਤਰ੍ਹਾਂ ਦਾ ਬਣਾਦੇ ਹੈ ਹਾਂਜੀ। ਪਹਿਲਾਂ ਕੀ ਕਰਦੇ ਆ ਪੋਹੇ ਨੂੰ ਨਾ ਅ ਸਾਫ਼ ਕਰਕੇ ਤਾਂ ਉਹਨੂੰ ਫਾਈਨਲ ਸ ਕੇ। ਅਲੱਗ ਰੱਖ ਦਿੰਦੇ ਹਾਂ ਹਨਾ।
ਅੱਛਾ।
ਫਿਰ ਉਸ ਤੋਂ ਬਾਅਦ ਕੜਾਹੀ ਲੈਂਦੇ ਆਾਂ ਕੜਾਹੀ ਵਿੱਚ ਤੇਲ ਅਹ ਰਿਫਾਇੰਡ ਪਾਇਆ। ਫਾਈ ਪਾਕੇ ਫਿਰ ਉਹਦੇ ਚ ਕੀ ਕਰਦੇ ਆ ਰਾਈ ਔਰ ਕੜੀ ਪੱਤਾ ਔਰ ਸੋ ਪਹਿਲੇ ਰਾਈ ਔਰ ਸੌਂਫ ਪਾਈ। ਫਿਰਥੋੜਾ ਕੜੀ ਪੱਤਾ ਪਾ ਦਿੱਤਾ।
ਓਕੇ।
ਕੜੀ ਪੱਤਾ ਪਾਉਣ ਉਸ ਤੋਂ ਬਾਅਦ ਪਿਆਜ ਔਰ ਪਿਆਜ ਔਰ ਹਰੀ ਮਿਰਚੀ ਕੱਟ ਕੇ ਪਾਈ ਬਾਰੀਕ
ਅੱਛਾ।
ਹਨਾ ਦੋਨਾਂ ਕੱਟ ਕੇ ਪਾ ਦਿੱਤੀ। ਫਿਰ ਉਸ ਤੋਂ ਬਾਅਦ ਅੱਛੀ ਤਰ੍ਹਾਂ ਥੋੜਾਸ ਪੁੰਨ ਲਿਆ ਹਨ ਨਾ। ਪੁੰਨੇ ਤਾਂ ਬਾਅਦ ਕਈ ਲੋਕ ਕਹਿੰਦੇ ਨੇ ਕਿ ਟਮਾਟਰ ਪਾਉਂਦੇ ਨੇ ਮੈਂ ਨਹੀਂ ਪਾਉਂਦੀ ਟਮਾਟਰ। ਮੈਂ ਕੀ ਕਹਦੀ ਮਟਰ ਆਉਂਦੇ ਨਾ ਮਟਰ ਉਹ ਪਾ ਦਿੰਦੀ ਥੋੜੇ ਜਿਹੇ ਉਹਨਾਂ ਨੂੰ ਅੱਛੀ ਤਰ੍ਹਾਂ ਗਲਾ ਕੇ ਫਿਰ ਉਸ ਤੋਂ ਬਾਅਦ ਹਾਂਜੀ। ਜੀ ਉਸ ਤੋਂ ਬਾਅਦ ਅਹ ਉਹਨੂੰ ਅੱਛੀ ਤਰ੍ਹਾਂ ਅਗਰ ਆਲੂ ਪਾਣੇ ਨੇ ਤਾਂ ਆਲੂ ਵੀ ਪਾਲੋ ਬਾਰੀਕ ਕੱਟ ਕੇ ਉਸ ਤੋਂ ਬਾਅਦ ਉਹਨੂੰ ਹਲਕੀ ਹਾਂਜੀ ਫਿਰ ਉਹਨੂੰ ਅੱਛੀ ਤਰ੍ਹਾਂ ਨਾ ਥੋੜ੍ਹਾ ਉਹ ਕਰਲੋ ਜੇਕਨ ਮਟਰ ਗਲ ਜਾਣ ਥੋੜਾ ਅੱਛੇ ਕਿਉਂਕਿ ਪੋਏ ਤਾਂ ਤੁਹਾਨੂੰ ਪਤਾ ਬਿਲਕੁਲ ਸੋਫਟ ਰਹਿੰਦੇ ਨੇ ਤੇ ਹਲਕਾ ਜਾਂ ਮਟਰ ਹਾਂ ਹਲਕਾ ਹਲਕਾ ਜਾਂ ਮਟਰ ਗਲਾਉਣ ਵਾਸਤੇ ਉਹਦੇ ਚ ਨਮਕ ਥੋੜਾ ਪਾ ਦਿੰਦੇ ਹਾਂ ਕਿ ਚਲੋ ਥੋੜਾ ਮਟਰ ਥੋੜੇ ਸੋਫਟ ਹੋ ਜਾਣ
ਹੂੰ ਹੂੰ
ਉਹ ਕਰ ਲਿਆ ਫਿਰ ਉਹਨੂੰ ਕੀ ਕਰਦੇ ਆ ਹਲਕ ਨਮਕ ਮਿਰਚ ਔਰ ਹਲਦੀ ਨਮਕ ਮਿਰਚ ਹਲਦੀ ਪਾ ਕੇ ਨਾ ਅੱਛੇ ਸੇ ਉਹਨੂੰ ਕਰਕੇ ਮਿਕਸ ਕਰਕੇ ਤੇ ਉਹਦੇ ਚ ਧੋਏ ਹੋਏ ਪੋਏ ਪਾ ਕੇ ਨਾ ਅੱਛੀ ਤਰ੍ਹਾਂ ਉਹਨੂੰ ਉਹ ਕਰ ਲੈਂਣੇ ਆ ਉਹਨੂੰ ਹੀਲਾ ਲੈਣੇ ਆ ਹਨਾ ਹਿਲਾਨ ਤੋਂ ਬਾਅਦ ਹਾਂਜੀ ਜੀ ਹਿਲਾਉਣ ਤੋਂ ਬਾਅਦ ਫਿਰ ਉਹਨੂੰ ਅਸੀਂ ਲੋਕ ਹਿਲਾ ਕੇ ਉਸ ਤੋਂ ਬਾਅਦ ਪਤਾ ਕੀ ਕਰਦੇ ਆ ਉਹਨੂੰ ਹਲਕਾ ਜਾ ਤਨੀਆ ਪਾਇਆ ਘਰ ਔਰ ਉਹਦੇ ਨਿੰਬੂ ਨਿਚੋੜਿਆ ਥੋੜਾ ਸਾ
ਅੱਛਾ
ਫਿਰ ਉਹਨੂੰ ਅੱਛੀ ਤਰ੍ਹਾਂ ਹਿਲਾ ਕੇ ਢੱਕ ਦਿੱਤਾ ਫਿਰ ਉਹਦੇ ਚ ਥੋੜੀ ਜਿਹੀ ਟੇਸਟ ਵਾਸਤੇ ਹਲਕੀ ਜੀ ਚੀਨੀ ਪਾਨੇ ਆਂ।
ਅੱਸ਼ਾਂ, ਖੱਟਾ-ਮਿੱਠਾ ਜਿਹਾ ਬਨ ਜੇ ਥੋੜਾ
ਹਾਂਜੀ, ਹਾਂਜੀ। ਹਲਕੀ ਜੀ ਚੀਨੀ ਪਾ ਕੇ ਨਾ ਹੁਨ ਹਲਕਾ ਜੇਆ ਮਨੇ ਓ ਕਰਕੇ ਟਾਕ ਦੋ ਫੇਰ ਉਸ ਤੋ ਬਾਦ, ਹਾਂਜੀ। ਉਸ ਤੋ ਬਾਦ ਫੇਰ ਓਨੂੰ ਓਨੂੰ ਪਲੇਟ ਚ ਸਰਵ ਕਰੋਗੇ ਨਾ ਤੇ ਆਂਦਾ ਐ ਬਾਜ਼ਾਰ ਵਿਚ ਮਾਰਕੀਟ ਵਿਚ ਆਂਦਾ ਪੋਯਾ ਮਸਾਲਾ, ਉੱਪਰ ਸੇ ਛਿੜਕਨੇ ਵਾਸਤੇ ਤੇ ਪੋਯਾ ਮਸਾਲਾ ਛਿੜਕਯੋ ਔਰ ਬਾਰੀਕ ਔਰ ਬਾਰੀਕ ਕਟਆ ਪਿਆਜ ਛਿੜਕੋ ਬੋਤ ਟੇਸਟੀ ਹੋਂਦਾ ਜੇ। ਖਾ ਕੇ ਦੇਖਿਆ ਜੇ ਬਨਾ ਕੇ? ਹਾਂਜੀ।
ਕਰਾਂਗੀ ਟਰਾਈ ਇੱਕ ਵਾਰ ਤੁਆਡੀ ਰੈਸਪੀ। ਹੂੰ, ਅਸੀ ਤਾ ਬਸ ਸਿੰਪਲ ਪ੍ਰੋਂਠ ਬਨਾ ਲੇ ਸੀ‌।
ਅੱਛਾ। ਨਈ ਮੈਂਹ, ਹੁਨ ਦੇਖੋ ਆਹ ਪੇਕੇ ਆਨੇ ਆ ਤੇ ਮੰਮਾ ਨੂੰ। ਥੋੜੀ ਫਰਮਾਇਸ਼ਾ ਕਰਦੇ ਮੰਮਾ ਅਪਨੇ ਹੱਥ ਦਾ ਐ ਖਿਲਾ ਦੋ। ਅਪਨੇ ਹੱਥ ਦਾ ਏਹ ਖਿਲਾ ਦੋ, ਤੇ ਪੇਕੇ ਆਨ ਦਾ ਸੁੱਖ ਹੀ ਅਲੱਗ ਹੋਂਦਾ ਐ ਸੋਏ ਕਾਰਨ ਐ ਤੇ ਫੇਰ ਨਾਸ਼ਤਾ ਬਨਾਨਾ ਏ। ਚਾਹ ਦੇਨੀ ਏ ਸਭ ਨੂੰ, ਤੇ ਐਥੇ ਆ ਕੇ ਨੀ ਹੋਂਦੀ ਐਥੇ ਆ ਕੇ ਹੁਨ ਮੰਮਾ ਚਲੋ ਸੋ ਲੇਨ ਜਾ ਫੇਰ ਹੋਰ ਓਥੇ ਜਾ ਕੇ ਤੇ ਹੋਂਦੀਆਂ ਈ ਨੇ। ਹਾਂਜੀ, ਫੇਰ ਓ ਕੀ ਕਰਦੇ ਐਂ, ਮੰਮਾ ਨੇ ਨਾਸ਼ਤਾ ਬਨਾ ਦਿੱਤਾ ਸੀ। ਤੇ ਫਿਰ ਓਹੀਓ ਖਾ ਲਿਆ ਬਸ ਹੁਨੇ ਬ੍ਰੇਕਫਾਸਟ ਕਰ ਹੁਨੇ ਹੂਨੇ ਬੇ੍ਕ ਫਾਸ਼ਟ ਫਸ਼ਟ ਕਰਕੇ ਹੀ ਹਟੀ ਆ। ਬਸ ਹੋਰ ਸੁਣਾ।
ਹੋਰ ਮੈਂ, ਮੈਂ ਕਿਹਾ ਤੁਨੂੰ ਫੋਨ ਕਰ ਲਾਂ।
ਹਾਂ, ਅੱਛਾ ਕਿਦ ਨਾ ਤੁਸੀਂ ਫੋਨ ਕੀਤਾ ਤੇ ਮੈਂ ਤੁਹਾਨੂੰ ਇੱਕ ਰੈਸਿਪੀ ਦਿੱਤੀ।
ਹਾਂ ਮੈਂ ਵੀ ਕਰਾਂਗੀ ਫੇਰ ਟਰਾਈ ਪੋਹੇ ਤਾਂ ਵੈਸੇ ਵੀ ਹੈਲਦੀ ਹੁੰਦੇ
ਨਹੀਂ ਬੋਏ ਨਹੀਂ ਤਰੀਕੇ ਹੋਰ ਬੰਦੇ ਜੇ ਪੋਹੇ ਉਹਨੂੰ ਕੇ ਕਰਦੇਂ ਧੋ ਕੇ ਨਾ ਹਲਕਾ ਜਿ ਹਲਦੀ ਦਾ ਨਾ ਛ ਤੁਸੀਂ ਬਾਹਰ ਦੇ ਕਦੇ ਪੋਹੇ ਵੇਖੇ ਹੋਨੇ ਨੇ ਹੈਨਾ, ਤੇ ਬਾਹਰ ਦੇ ਪੋਹੇਆਂ ਪਤਾ ਕੀ ਕਰਦੇ ਨੇ ਹਾਂ ਉਹਨੂੰ ਹਲਕਾ ਜਯਾ ਨਾ ਧੋਂਦੇ ਨੇ ਔਰ ਧੋ ਕੇ ਨਾ ਹਲਕਾ ਜਾਓ ਨਾ। ਮੇਚਦਾ, ਹਲ ਹਲਕਾ ਜਿ ਹਲਕਾ ਜਿਹਾ ਕੇ ਕਰਦੇ ਅ ਹਲਦੀ ਹੁੰਦੀ ਨਾ, ਹਲਦੀ ਹਲਦੀ, ਹਲਦੀ ਨਾਲ ਉਹਨੂੰ ਧੋਗੇ ਪੀਲਾ ਕਰ ਦੇ ਕੇ ਨਾ ਉਹਨੂੰ ਗਰਮ ਪਾਣੀ ਚ ਸਟੀਮਰ ਦੀਲਾੰਦੇ ਜੇ। ਹੈਨਾ ਇਸਟੀਮ ਲਗਾ ਦੇ ਸਾਈਡ ਚ ਨੀਚੇ ਪਤੀਲੈ ਗਰਮ ਪਾਣੀ ਰੱਖਦੇ ਨੇ ਔਰ ਉੱਪਰ ਨਾ ਪੋਹੇ ਅੱਛੀ ਤਰ੍ਹਾਂ ਰਖ ਦੇ, ਦੇ ਔਰ ਫਿਰ ਪਤਾ ਕੀਕਨ ਕਰਦੇ ਨੇ ਉਹ ਲੋਕ ਕਰਦੇ ਨੇ ਪਿਆਜ਼ ਟਮਾਟਰ
ਹਮ ਮੂੰਗਫਲੀਆਂ ਵੀ ਡਾਲਦੇ ਨੇ ਕਈ ਤਾਂ ਬਾਹਰ ਮੈਂ ਦੇਖਿਆ ਨੇ ਬਾਹਰ ਜਿਹੜੇ ਪੋਹੇ ਹੁੰਦੇ ਮੂੰਫਲੀਆਂ ਨੀ ਹੁੰਦੀ।
ਹਾਂਜੀ, ਹਾਂਜੀ।
ਹੂੰ ਉਹ ਵੀ ਪਾਉਂਦੇ ਨੇ
ਨਹੀਂ ਫੇਰ, ਉਹ ਲੋਕ ਕੀ ਕਰਦੇ ਨਾ ਪੋਹੇ ਲੈਣ ਜਾਓਗੇ ਨਾ ਤੇ ਉਹਦੇ ਚ ਕੇ ਤੁਹਾਨੂੰ ਕਈ ਵਾਰ ਇੱਕ ਵਾਰ ਮੈਂ ਬਾਜ਼ਾਰ ਦੇ ਪੋਹੇ ਖਾਧੇ ਸੀ। ਉਹ ਕੀ ਕਰਦੇ ਨੇ, ਥੱਲੇ ਓ ਪਾਣੀ ਬਲਦਾ ਰਹਿੰਦਾ ਉੱਪਰ ਕੋਏ ਰੱਖਦੇ ਨੇ। ਹੈ ਨਾ ਔਰ ਅੱਛਾ ਗਾਰਨਿਸ਼ ਕਰਕੇ ਰੱਖਦੇ ਨੇ ਕੀ। ਔਰ ਉਸ ਤੋਂ ਬਾਅਦ ਜਦੋਂ ਪੋਏ ਦੇਨੇ ਨਾ ਤੇ ਪਤਾ ਕੀ ਕਰਦੇ ਨੇ ਪੋਏ ਜਦੋਂ ਪੋਏ ਜਦ ਉਹ ਦਿੰਦੇ ਨੇ ਤੇ ਕੀ ਕਰਦੇ ਨੇ ਉਬਲਿਆ ਥੋੜਾ ਹਲਕਾ ਜਿ ਪੋਏ ਡਾਲਦੇ ਨੇ ਉਸ ਤੋਂ ਬਾਅਦ ਕੱਟਿਆ ਹੋਇਆ ਪਿਆਜ ਕਟਿਆ ਹੋਇਆ ਟਮਾਟਰ ਧਨੀਆਂ ਔਰ ਅਨਾਰ ਦੇ ਦਾਣੇ, ਅਨਾਰ ਦੇ ਦਾਣੇ ਔਰ ਉਹ ਉਹਦੇ ਚ ਮਸਾਲਾ ਐਡ ਕਰਦੇ ਨੇ ਉਹ ਵੀ ਸਵਾਦ ਲੱਗਦੇ ਜੇ। ਪੋਏ ਨਿੰਬੂ ਨਿਚੋੜ ਦਿੰਦੇ ਜੇ ਕਿਉਂਕਿ ਉਹ ਅੱਸੀ ਨੀ ਤਾਂ ਪੁਰਾ ਦਾ ਤੇ ਉਹਦੇ ਚ ਪਾ ਕੇ ਰੱਖਦੇ ਨੇ। ਚੀਨੀ ਦਾ ਬੁਰਾਦਾ ਹੋਰ ਨਾ ਅ ਰਾਏ ਦਾ ਛੋਕਾ ਹਲਕਾ ਜਿਹਾ ਲਗਾ ਕੇ ਰੱਖਦੇ ਨੇ। ਬੜੇ ਤਰ੍ਹਾਂ ਦੇ ਪੋਏ ਬਣਦੇ ਨੇ।
ਹਾਂ, ਇਹ ਤਾਂ ਹੈ। ਚਲੋ, ਮੈਂ ਵੀ ਕਰਾਂਗੀ ਹੁਣ ਟਰਾਈ। ਹੁਣ ਤਾਂ ਮੇਰੀ ਛੁੱਟੀ ਹੈ ਮੈਂ ਕਿਹਾ ਚਲੋ ਇੱਕ ਰੈਸਪੀ ਲਈਏ।
ਹਾਂ, ਨਹੀਂ ਨਹੀਂ। ਸਹੀ ਬਸ ਪੋਏ ਨਾਲ ਜਲੇਬੀ। ਹੋ ਮਜ਼ਾ ਹੀ ਕੁਛ ਹੋਰ ਐ।
ਹਾਂ, ਏ। ਤਾਂ ਹੈ।
ਹੈ ਨਾ ਪੋਏ ਜਲੇਬੀ। ਫੇਮਸ ਹੋ ਜਾਂਦੇ ਨੇ, ਹਾਂਜੀ। ਨਹੀਂ, ਮੈਂ ਤੇ ਵੈਸੇ ਬਹੁਤ ਰੈਸਪੀ ਵੀ ਬਣਾਂਦੀ ਆਂ। ਮਤਲਬ ਹਾਂਜੀ। ਮੇਰੇ ਬੱਚਿਆਂ ਨੂੰ ਬੜਾ ਸ਼ੌਕ ਹੈ। ਨਾਨੀ ਆਜ ਕਿਆ ਬਣਾ ਰਹੀ ਹੋ। ਅੱਛਾ ਬਣਾ ਨਾ ਨਾ ਨਾ ਹਰ ਮਨ ਇੱਕ ਤਰ੍ਹਾਂ ਦਾ ਸ਼ੌਕ। ਹੁੰਦਾ ਐ ਕਿ ਬਈ
ਸਹੀ ਗੱਲ ਐ ਨਾ ਬੱਚਿਆਂ ਨੂੰ ਤਾਂ ਹੁੰਦਾ ਹੀ ਹੈ ਵੀ। ਤਰ੍ਹਾਂ-ਤਰ੍ਹਾਂ ਦੀ ਡਿਸ਼ ਬਣਾਓ,
ਨਾਨੀ ਘਰ ਆਣ ਦਾ ਬੱਚਿਆਂ ਨੂੰ ਸ਼ੌਕ ਈ ਅਲੱਗ ਹੁੰਦਾ ਏ, ਕਿ ਹਾਂ ਬਈ ਅਸੀਂ ਏ ਐਕਨ ਕਰਨਾ ਹੈ, ਕਿ ਏ ਕਰ ਬਈ ਮਾ ਨਾਨੀ ਘਰ ਜਾ ਕੇ ਵਧੀਆ-ਵਧੀਆ। ਦੀਆਂ ਨਾਨੀ ਕੋਲ ਡਿਸ਼ਾਂ ਬਣਾ ਕੇ ਖਾਣੀ, ਤੁਹਾਨੂੰ ਪਤਾ ਈ ਏ ਬੱਚਿਆਂ ਦਾ ਬ ਬ। ਨਾਨੀ ਆਜ ਜੇ ਬਣਾ ਦੋ ਨਾਨੀ ਆਜ ਵੋ ਬਣਾ ਦੋ ਨਾਨੀ ਆਜ ਪਾਸਤਾ ਬਣਾ। ਬੱਚੇ ਤੁਹਾਨੂੰ ਪਤਾ ਈ ਏ ਨਾਨੀ ਆ ਰਾਤੀ ਰਾਤੀ ਵੀ ਮੇਰੀ ਕੁੜੀ ਬੋਲ ਕੇ ਸੋਈ, ਨਾਨੀ ਅੱਛੀ ਚੀਜ਼ ਬਣਾਨਾ।
ਹਾਂ ਚਲੋ ਸਈ ਆ ਬੱਚਾ। ਹੁੰਦਾ ਏ ਸ਼ੌਂਕ ਤਰ੍ਹਾਂ-ਤਰ੍ਹਾਂ ਦੀ ਚੀਜ਼ਾਂ ਖਾਣ। ਬੰਦਾ ਡਿਫਰੈਂਟ ਹੈਨਾ। ਕਿਉਂਕਿ ਸਕੂਲ ਜਾਂਦੇ ਨੇ ਫੇਰ, ਤਾਂ ਉਹੀ ਸੇਮ ਰੋਟੀ ਹੈ, ਨਾ ਪਰੌਠੇ ਲੈਗੇ ਰੋਟੀ ਲੈਗੇ ਲੰਚ
ਹਾਂਜੀ ਹੋਰ ਸਰਦੀਆਂ ਵਿੱਚ ਤੇ ਪਰਾਂਠੇ ਹੀ ਜ਼ਿਆਦਾ ਪਸੰਦ ਆਉਂਦੇ। ਦਿਨੇ ਗਰਮ ਗਰਮ ਚੀਜ਼ਾਂ ਖਾਣ ਦਾ। ਗਰਮ-ਗਰਮ, ਚੀਜ਼ਾਂ ਖਾਣ ਦਾ ਈ ਮਜ਼ ਜੇ ਹੀ ਕੁਛ ਹੋਰ ਹੁੰਦਾ।
ਹਾਂਜੀ ਇਹ ਤਾਂ ਹੈ ਚਲੋ ਠੀ। ਕਿਆ ਕਰਲਓ ਤੁਸੀਂ ਕ। ਕੰਮਗਮ
ਨਹੀਂ ਇੱਧਰ ਨਹੀ ਇ। ਧਰ ਉਹ ਕ ਨਹੀਂ, ਤੁਸੀਂ ਇਹ ਦੱਸੋ? ਕੀ ਤੁਸੀਂ ਉਹ ਚ ਖੇ? ਤੁਸੀਂ ਕ ਅ ਪ੍ਰੌਣਠੇ ਕੀ ਸਾਦੇ ਬਣਾਦੇ ਹੋ ਕਿ?
ਨਾਲ ਨੂਣ ਮਿਰਚ ਪਾ ਕੇ, ਫੇਰ ਬਣਾਣੀ ਹਾਂ ਨੂਨ ਮਿਰਚ। ਤੇ ਘਿਓ ਥੋੜਾ ਜਿਆ ਬਸ ਫੇਰ ਉਹ।
ਜਵਾਨ ਜ ਜਵੈਨ ਨੀ ਪਾ ਨਮਕ
ਹਾਂ ਜਵੈਨ ਵੀ ਪਾਉਂਦੀ ਹਾਂ।
ਦਹੀਂ ਜਵੈਨ ਪਾ ਕੇ ਜਵੈਨ ਪਾ ਕੇ ਦੇਖਿਆ ਕਰੋ ਜਵੈਨ ਵੀ ਬਹੁਤ ਮਨੇ ਅੱਛੀ ਹੁੰਦੀ ਏ। ਜਵੈਨ ਵੀ ਪਾਣ ਨਾਲ ਬੜਾ ਸਵਾਦ
ਹਾਂ ਹਾਂ ਬਸ ਪਰੋਣ ਚਾਅ ਨਾਲ ਖਾ ਲਓ। ਜਾਂ ਏਦਾਂ ਈ ਸਵਾਦ ਲੱਗਦੇ ਨੇ ਅਚਾਰ ਨਾਲ ਵੀ।
ਹਾਂਜੀ।
ਹਾਂ ਅੰਬ ਦੇ ਚਾਰ ਨਾਲ।
ਹਾਂਜੀ ਚਲੋ। ਨਹੀਂ ਵਧੀਆ ਐ। ਤੁਹਾਡੇ ਨਾਲ ਗੱਲ ਕਰਕੇ ਬਹੁਤ ਅ ਛਾ ਲੱਗਿਆ। ਹਾਂਜੀ, ਨਹੀਂ ਰੁਕੋ ਰੁ ਕੋਈ ਇੱਕ ਹੋਰ ਚੀਜ਼ ਪੁੱਛਣੀ ਸੀ। ਕੇ ਨਾ ਇੱਦਾਂ ਐ ਪੂੜੀਆਂ ਪੂੜੀਆਂ ਜਿਦੇ ਤੇ ਬਣਾਉਦੇ ਹੋ ਤੇ ਤੇ ਉਹਦੇ ਇਚ ਵੀ ਜਵੈਨ ਪਾਉਂਦੇ ਹੋ?
ਆਟੇ ਚ ਨਾ ਰਿਫਾਇੰਡ ਤੇ ਹਲਕਾ ਜਿਹਾ ਨੂਣ। ਤੇ ਜਵੈਨ।
ਚਲੋ ਚੰਗਾ ਏ ਤੁਹਾਡੇ ਨਾਲ ਗੱਲ ਕਰਕੇ ਅੱਛਾ ਲੱਗਿਆ।
ਹਾਂਜੀ ਮੈਨੂੰ ਵੀ ਉਹ ਓਕੇ ਠੀਕ ਏ ਸਤਿ ਸ਼੍ਰੀ ਅਕਾਲ।